ਹੈਲੋ।
ਸਸ ਰੀ ਕਾਲ।
ਹੈਲੋ।
ਆਵਾਜ਼ ਆਰੀ ਏ।
ਹਾਂਜੀ ਆਰੀ ਜੀ, ਹੋਰ ਕੀ ਹਾਲ ਚਾਲ, ਸਸ ਰੀ ਕਾਲ।
ਮੈਂ ਵਦੀਆ ਤੁਸੀਂ ਦੱਸੋ ਹੈਲੋ
ਆਰੀ ਏ ਤਆਨੂੰ ਮੇਰੀ ਅਵਾਜ।
ਹਾਂਜੀ।
ਹੈਲੋ।
ਹਾਂਜੀ।
ਹੋਰ ਕੀ ਕਰਦੇ ਸੀ। ਲੰਚ ਕਰ ਲੇਆ ਤੁਸੀ, ਹੈਲੋ
ਤਆਨੂੰ ਆਵਾਜ ਆਰੀ ਐ ਮੇਰੀ। ਹਾਂਜੀ, ਤੁਸੀਂ ਦੱਸੋ
ਕੀ?
ਤੂਸੀ ਲੰਚ ਕਰ ਲੇਆ?
ਹਾਂਜੀ।
ਹੋਰ, ਕੀ ਕਰਦੇ ਸੀ?
ਮੈਂ ਤੇ ਕੁੱਛ ਨੀ ਬਸ, ਘਰ ਈ ਆਂ ਮੈਂ ਤੇ।
ਬ੍ਰੇਕਫਾਸਟ ਕੀ ਕੀਤਾ ਸੀ?
ਮੈਂ ਓਮਲੇਟ ਖਾਏਆ ਸੀ, ਤੂਸੀ?
ਮੈਂ ਤੇ ਭਿੰਡੀ ਦੀ ਸਬਜੀ ਔਰ ਪਰੌਂਠੀਆਂ, ਭਿੰਡੀ ਦੀ ਸਬਜੀ ਔਰ ਪਰੌਂਠੀਆਂ ਖਾਦ ਦੀਆ ਸੀਗੀਆ।
ਹੋੁਰ ਕੀ?
ਮੌਸਮ ਕਿੱਦਾਂ ਓਥੇ?
ਏਥੇ ਤੇ ਧੁੱਪ ਨਿਕਲੀ ਪਈ ਏ, ਬੋ
ਪੰਜਾਬ ਵਿੱਚ ਵੀ ਬੜੀ ਧੁੱਪ ਨਿਕਲੀ ਏ।
ਧਿਆਨਾ ਵਿੱਚ, ਗਰਮੀ ਬੋਤ ਏ।
ਹੂੰ, ਹੋਰ ਦੱਸੋ ਗਏ ਨੀ ਕਿਤੇ?
ਏੱਨੀ ਗਰਮੀ ਵਿੱਚ ਬੰਦਾ, ਕਿੱਥੇ ਜਾਏ।
ਏ ਵੀ ਐ।
ਕੱਲ ਤਾਂ ਮੌਸਮ ਫੇਰ ਵੀ ਥੋੜਾ-ਬੋਤਾ ਠੀਕ ਸੀਗਾ, ਅੱਜ ਬੋਤ ਧੂੱਪ ਨਿਕਲੀ। ਆੱਠ ਵਜੇ ਈ ਨਿਕਲ ਜਾਂਦੀ ਏ ਧੂੱਪ, ਦਾੱਸ ਵੱਜਦੇ-ਵੱਜਦੇ, ਇੰਨੀ ਜਾਦਾ ਧੂਪ ਹੋ ਜਾਂਦੀਏ ਕਿ ਦੁਕਾਨ ਤੇ ਵੀ ਜਾਨ ਦਾ ਦਿਲ ਨੀ ਕਰਦਾ, ਕਿ ਬੰਦਾ ਦੁਕਾਨ ਤੇ ਜਾ ਕੇ ਸਮਾਨ ਲੈ ਕੇ ਆ ਜਾਏ।
ਹਾਂਜੀ। ਹੋਰ, ਦੱਸੋ ਕੁੱਛ?
ਹੋਰ, ਸੂਕੂਲ ਕਦੋਂ ਓਪਨ ਹੋਨੇ ਨੇ?
ਸੂਕੂਲ ਤੇ, ਏੱਕ ਤਰੀਕ ਨੂੰ ਹੋਨਗੇ।
ਹੈਲੋ?
ਹੋਰ, ਕੋਈ ਗੱਲ? ਹੋਰ, ਕੋਈ ਨਵੀ?
ਹੋਰ ਹੋਰ, ਤੂਸੀ ਸੁਣਾਓ?
ਮੇਰੀ ਕੁੜੀ ਕੈਂਦੀ, ਕਿ ਓਰੀਓ ਸ਼ੇਕ ਬਨਾਨੈ, ਇੱਕ ਕੈਂਦੀ ਬੋਰਵੀਟਾ ਵਾਲਾ ਦੁੱਧ ਪੀਨੈ।
ਮੈ ਕੈਆ ਤੂ ਓਰੀਓ ਸ਼ੇਕ ਬਨਾ, ਓ ਬੋਰਵੀਟਾ ਵਾਲਾ ਪੀ ਲੈ।
ਹਾਂ, ਸਈ ਐ।
ਮੈਂ ਮੈਂਗੋ ਸ਼ੇਕ, ਬਨਾ ਕੇ ਪੀ ਲਵਾਂਗੀ।
ਹੂੰ।
ਕੁੜੀਆਂ ਦਾ ਪੇਓ, ਮੈਂਗੋ ਲੈ ਕੇ ਆਏਆ ਸੀਗਾ।
ਅੱਛਾ। ਹੋਰ ਦੱਸੋ, ਲੰਚ ਕੀ ਬਣਾਓਗੇ?
ਓਹੀ ਪਈਏ ਸਬਜ਼ੀ, ਭਿੰਡੀ ਦੀ। ਬੱਚਿਆਂ ਨੇ ਤਾ ਖਾਧੀ ਨੀ, ਉਹ ਵੱਡੀ ਕੁੜੀ ਨੂੰ ਭਿੰਡੀ ਪਸੰਦ ਨਹੀਂ। ਉਹਨੇ ਕਲ ਵਾਲਾ ਹੀ ਭੜਤਾ ਪਿਆ ਹੋਇਆ ਸੀ, ਉਹਦੇ ਨਾਲ ਹੀ ਨਾਸ਼ਤਾ ਕੀਤਾ। ਹੁਨ ਓ ਉੱਠੇਗੀ ਸੁੱਤੀ ਪਈ ਐ। ਛੇਤੀ ਉਠ ਗਈ ਸੀ ਨਾ ਸਵੇਰੇ ਹੁਨ ਫੇਰ ਸੋ ਗੀ ਏ ਤੇ
ਸੋਂਦੀ ਕਿਉਂ ਨੀ ਐ।
ਹਾਂ?
ਸੋਂਦੀ ਕਿਉਂ ਨੀ ਐ ਓ?
ਸੁੱਤੀ ਪਈ ਐ ਨਾ ਇਸ ਟਾਈਮ।
ਅੱਛਾ।
ਸਵੇਰੇ ਛੇਤੀ ਉੱਠ ਗਈ ਸੀ।
ਕੱਲ੍ਹ ਮੈਨੂੰ ਨਾ ਪਤਾ ਚੱਕਰ ਈ ਆ ਗਿਆ ਸੀਗਾ। ਕੱਲ ਮੈਂ ਸਾਰਾ ਦਿਨ ਕੰਮ ਕਰਦੀ ਰਈ ਔਰ ਸ਼ਾਮੀ ਸੱਤ ਅੱਠ ਵਜੇ ਹਾਂ। ਜਦ ਮੈਂ ਰਹਿਰਾ ਸਾਬ ਕਰ ਲਿਆ ਓਦੇ ਬਾਅਦ। ਮੈ ਪਤਾ ਨੀ ਕੋਈ ਕੰਮ ਕਰਨ ਗਈ ਬਾਰ ਫਰਿਜ ਵਿੱਚੋਂ ਪਾਣੀ ਕੱਢਣ ਗਈ ਪਾਨੀ ਪੀਨ ਵਾਸਤੇ ਲੈ ਕੇ ਆਈ ਆ ਔਰ ਇੱਕ ਦਮ ਮੈਂ ਗਿਰ ਗਈ ਚੱਕਰ ਇੰਨੇ ਬੁਰੀ ਤਰ੍ਹਾਂ ਆਏ ਮੇਰੇ ਕੋਲੋਂ ਉੱਠਿਆ ਨਾ ਜਾਏ। ਫੇਰ ਮੇਰੀ ਕੁੜੀ ਨੇ ਮੈਨੂੰ ਉਠਾਇਆ ਫੇਰ ਮੈਨੂੰ ਰੋ ਹੂੰ। ਕੁੜੀ ਨੇ ਮੈਨੂੰ ਚੁੱਕਿਆ ਫੇਰ ਉਹਨੇ ਰੋਟੀ ਖਵਾਈ ਮੈਨੂੰ।
ਅੱਛਾ। ਹੋਰ ਦੱਸੋ?
ਹੋਰ ਤੁਹਾਡੀ ਕੋਈ ਮਾਸੀ ਜਾ ਮਾਮਾ ਨੀ?
ਨਈ ਨਈ ਹੈਗੇ ਨੇ।
ਅੱਛਾ ਕਿੰਨੇ ਮਾਮੇ ਨੇ? ਕਿੰਨੇ ਮਾਮੇ ਨੇ?
ਇੱਕ ਮਾਮਾ ਤੇ ਦੋ ਮਾਸੀਆਂ ਨੇ ਹਾਂਜੀ।
ਅੱਛਾ। ਹੋਰ ਮਾਸੀ ਦੇ ਘਰ ਨੀ ਗਏ?
ਮੰਮੀ ਲੈ ਕੇ ਨੀ ਜਾਂਦੀ ਕਿਤੇ।
ਅੱਛਾ। ਨਈ ਤੇ ਤੁਸੀਂ ਐਨੇ ਵੱਡੇ ਓ ਆਪਣੇ ਆਪ ਵੀ ਜਾ ਸਕਦੇ ਓ। ਨਿਆਣੇ ਤਾਂ ਹੋ ਨੀ।
ਨਈ, ਕੱਲੇ ਜਾਣ ਦਾ ਓ ਨੀ ਹੁੰਦਾ ਕੱਲੇ ਨੀ ਜਾਇਆ ਜਾਂਦਾ।
ਕਿਉਂ ਜੇ ਤੁਸੀਂ ਸਕੂਟੀ ਡਰਾਈਵ ਕਰਨਾ ਚਾਂਦੇ ਓ ਤਾਂ ਜਾ ਵੀ ਸਕਦੇ ਓ ਕਿੱਥੇ।
ਹੂੰ। ਹੂੰ। ਹੋਰ ਦੱਸੋ?
ਮੈਨੂੰ ਤਾਂ ਨਾ ਓਨ ਰੋਡ ਬੋ ਡਰ ਲੱਗਦਾ। ਔਰ ਮੈਂ ਵੀ ਆਪਣੀ ਕੁੜੀਆਂ ਨੂੰ ਮਨਾ ਕਰਦੀ ਆ ਕਿ ਫਲਾਈਓਵਰ ਤੇ ਨਾ ਚਲਾਇਆ ਕਰੋ ਓ ਫੇਰ ਵੀ ਲੁੱਕ ਲੁੱਕ ਕੇ ਚਲਾਂਦੀਆਂ। ਮੇਰੀ ਵੀ ਛੋਟੀ ਕੁੜੀ ਸਕੂਟੀਆਂ ਚਲਾਂਦੀ ਅੱਛਾ।
ਇੱਕ ਵਾਰ ਨਾ ਮੈਂ ਆਪਣੀ ਭੈਣ ਨੂੰ ਲੈਣ ਜਾ ਰੀ ਸੀਗੀ ਓ ਜੋਬ ਕਰਦੀ ਸੀ। ਤੇ ਮੈਂ ਲੈਣ ਜਾ ਰੀ ਸੀ। ਤੇ
ਅੱਛਾ।
ਓਥੇ ਇੱਕ ਨਾ ਪੁਲ ਐ, ਓਥੇ ਮਤਲਬ ਸਾ ਮੋੜ ਹੈਗਾ ਏ ਤੇ ਟ੍ਰੈਫਿਕ ਸੀਗਾ। ਤੇ ਓਥੇ ਤਿੰਨ ਮੁੰਡੇ ਸੀਗੇ ਇਕ ‌ਈ ਬੈਂਕ ਦੇ।
ਅੱਛਾ।
ਤੇ ਓ ਮੇਰੇ ਨਾ ਫੋਨ ਵਿੱਚ ਨਾ ਅਹ ਰਿੰਗ ਟੋਨ ਚੱਲ ਰਹੀ ਸੀਗੀ ਕਿਉਂਕਿ ਮੇਰੀ ਭੈਣ ਨੂੰ ਨਾ ਫੋਨ ਕਿ ਜੇ ਮੈਂ ਫੋਨ ਨੀ ਚੱਕ ਰਹੀ ਆ ਨਾ ਤਾਂ ਮੈਂ ਸਕੂਟਰ ਕਰ ਰਹੀ ਨਾ।
ਹਾਂ।
ਫੇਰ ਓ ਫੋਨ ਕਰੇ ਜਾਰੀ ਓ ਮੁੰਡੇ, ਓ ਮੁੰਡੇ ਮੇਰੇ ਪਿੱਛੇ ਕਰਨ ਲੱਗ ਪਏ।
ਅੱਛਾ।
ਤੇ ਓਨਾ ਨੇ ਮਤਲਬ ਫੇਰ ਓ ਤੋਂ ਬਾਅਦ ਓਨਾ ਨੇ ਨਾ ਜਦੋਂ ਪੁਲ ਖ਼ਤਮ ਹੋਣ ਲੱਗਾ ਨਾ ਤੇ ਓਨੇ ਇੱਕ ਮੁੰਡੇ ਨੂੰ ਦੂਜੇ ਮੁੰਡੇ ਕੋਲੋ ਪੁੱਛਿਆ ਕਿ ਕਿੱਥੋ ਲੈਣਾ ਅੱਗੇ ਮਤਲਬ ਅਖੇ ਕਿੱਥੇ ਜਾਣੈ ਤੇ ਉਹਨੇ ਬੋਲਿਆ ਜਦ ਜਿੱਥੇ-ਜਿੱਥੇ ਏਦਾ ਇੰਡੀਕੇਟਰ ਜਾਓ ਓਥੇ-ਓਥੇ ਮੋੜ ਲਵਾਂਗੇ।
ਅੱਛਾ, ਤੁਸੀਂ ਸੁਣ ਲਿਆ ਸੀ?
ਹਾਂ, ਮੈਂ ਇੰਡੀਕੇਟਰ ਦਿੱਤਾ ਹੋਇਆ ਸੀ ਪਰ ਮੈਂ ਓਸੇ ਟੈਮ ਇੰਡੀਕੇਟਰ ਬੰਦ ਕੀਤਾ। ਔਰ ਮੈਂ ਇਕਦਮ ਹੀ ਕੱਟ ਕੱਟ ਲੈ ਲਿਆ।
ਅੱਛਾ।
ਓ ਮੁੰਡਾ
ਓ ਫਿਰ ਓਨਾਂ ਨੇ ਨ‌ਈ ਫੇਰ ਪਿੱਛਾ ਕੀਤਾ?
ਓ ਓ ਪਹਿਲੇ ਸਿੱਧੇ ਮੁੜੇ ਫੇਰ ਓ ਦੁਬਾਰਾ ਪਿੱਛੇ ਆਏ।
ਦੁਬਾਰਾ ਆਏ ਪਿੱਛੇ?
ਹਾਂਜੀ।
ਇੰਡੀਕੇਟਰ ਔਫ ਕਰਨ ਦੇ ਬਾਦ ਵੀ?
ਹਾਂ, ਪਹਿਲੇ ਓ ਸਿੱਧੇ ਚਲੇ ਗਏ ਸੀਗੇ ਫੇਰ ਓ ਦੁਬਾਰਾ ਪਿੱਛੇ ਆਏ। ਫੇਰ ਓਨਾਂ ਵਿੱਚ ਨਾ ਮੈਂ ਮੇਰੀ ਭ ਤੇ ਜਿਹੜੀ ਓਥੇ ਰੁਕ ਗਈ ਸੀਗੀ ਓ ਅੰਦਰ ਨੂੰ ਹੈਗੀ ਆ ਥੋੜੀ ਜੀ ਸ਼ੋਪ। ਤੇ ਦੇਖੋ ਫੇਰ ਓਨਾ ਨੇ ਜੋ ਕਿਆ ਮੈਂ ਮੇਰੇ ਤਾ ਹੱਥ ਕੰਮਣ ਲੱਗੇ ਸੀਗੇ।
ਹੂੰ।
ਹੂੰ।
ਡਰ ਵੀ ਲੱਗਦਾ ਏ ਜੀ। ਨ‌ਈ ਐਹੋ ਜੇ ਟਾਈਮ ਤੇ ਨਾ ਡਰਨਾ ਨੀ ਚਾਹੀਦਾ। ਜੇ ਡਰ ਗਏ ਤੇ ਓ ਮੁੰਡੇ ਸੋਚਣਗੇ ਕਿ ਓਨਾ ਦਾ ਤਾਂ ਪ੍ਰੋਫਿਟ ਈ ਐ।
ਹੂੰ।
ਕਿ ਬਈ ਕੁੜੀ ਡਰ ਗ‌ਈ। ਬਲਕਿ ਓਨਾਂਮ ਦੇ ਸਾਹਮਣੇ ਤਾਂ ਹਿੰਮਤ ਦਿਖਾਨੀ ਚਾਹੀਦੀ ਐ ਕਿ ਅਸੀਂ ਡਰੇ ਨ‌ਈ ਆ। ਜਿਹੜੀ ਕੁੜੀ ਡਰੇਗੀ ਹੋਰ ਡਰਾਣਗੇ ਮੁੰਡੇ। ਬਾਕੀ ਤੁਸੀਂ ਤੇ ਮਤਲਬ ਪਤਾ ਕੀ ਕਰਨਾ ਸੀ ਤਮਤਲਬ ਤੁਹਾਡੀ ਭੈਣ ਪਿੱਛੇ ਬੈਠੀ ਸੀ ਤੇ ਓਨੂੰ ਐਹ ਕਰਨਾ ਚਾਹੀਦਾ ਸੀ ਨੰਬਰ ਤੇ ਕੌਲ ਓ ਮਤਲਬ ਐਵੇਂ ‌ਈ ਕੌਲ ਲਾ ਦੇਂਦੀ।
ਨਹੀਂ- ਨਹੀਂ, ਨਹੀਂ ਉਹ ਪਿੱਛੇ ਨਹੀਂ ਸੀਗੀ ਮੇਰੇ। ਉਹ ਮੇਰੇ ਪਿੱਛੇ ਨਹੀਂ ਸੀਗੀ, ਲੈਣ ਜਾ ਰਹੀ ਸੀ ਉ ਅਪਣੀ ਸ਼ੋਪ ਤੇ ਸੀ।
ਅੱਛਾ। ਅੱਛਾ।
ਓ ਹੋਂਦੀ ਤੇ ਮੈਨੂੰ ਡਰ ਹੀ ਨਾ ਹੂੰਦਾ ਫੇਰ ਤ ਕਹਿੰਦੇ ਹੀ ਨਾ ਕਿਉਕਿ ਕੱਲਿਆਂ ਨੂੰ ਵੇਖ ਕੇ ਆਂਦੇ ਨੇ।
ਹਾਂ।
ਹੋਰ ਦੱਸੋ ਤੁਹਾਡੇ ਨਾਲ ਹੋਇਆ ਏਦਾਂ ਕੁਛ?
ਸਾਡੇ ਤੋਂ ਸਕੂਲ ਟਾਈਮ ਵਿੱਚ ਹੋਇਆ ਸੀ। ਬਟ ਹਾਂ ਸ਼ੁਰੂ- ਸ਼ੁਰੂ ਵਿੱਚ ਤੇ ਬਈ ਹਰੈਕ ਕੁੜੀ ਡਰ ਦੀ ਐ। ਫੇਰ ਮੈਮ ਨੇ ਪੇਰੈਂਟਸ ਦੇ ਨਾਲ ਹਰ ਗੱਲ ਸ਼ੇਅਰ ਕਰਦੀ ਸੀ। ਉਹਨਾਂ ਨੇ ਮੈਨੂੰ ਸਮਝਾਇਆ ਕਿ ਡਰਨਾ ਨਹੀਂ ਚਾਹੀਦਾ, ਬਲਕਿ ਉਦੋਂ- ਫੋਨ ਵੀ ਨਹੀਂ ਹੁੰਦੇ ਸੀ, ਉਹਦੋਂ ਤਾਂ ਸਿਰਫ ਲੈਣ- ਲਾਈਨ ਨੰਬਰ ਹੁੰਦਾ ਸੀ ਮਤਲਬ ਫੋਨ ਨਹੀਂ ਹੁੰਂਦਾ ਸੀ ਉਦੋਂ ਜ਼ਿਆਦਾ। ਤੇ ਮੈਨ ਨਾ ਮਤਲਬ ਉਦੋਂ ਤੋਂ ਘਬਰਾ ਗਈ ਸੀ ਬਟ ਮੇਰੇ ਫਾਦਰ ਨੇ ਸਮਝਾਇਆ ਕਿ ਡਰਨਾ ਨਹੀਂ ਚਾਹੀਦਾ। ਇਹ ਕਹਿਣਾ ਚਾਹੀਦਾ ਕਿ ਵੀ ਕੀ ਮੈਂ ਤੇਰੀ ਪੁਲਿਸ ਕੰਪਲੇਂਟ ਕਰਾਵਾਂਗੀ।
ਨਹੀਂ ਉਸ ਟਾਈਮ ਤੇ ਹਨਾ ਤੇ ਉਹ ਕੁਛ ਵੀ ਕਰ ਸਕਦੇ ਨੇ।
ਨਹੀਂ ਏ ਸਕੂਟੀ, ਸਕੂਟੀ ਮਤਲਬ ਥੋੜਾ ਜਾਂ ਤਾਂ ਤੇਜ਼ ਚਲਾ ਕੇ ਘਰ ਪਹੁੰਚਣਾ ਚਾਹੀਦਾ ਫੇਰ ਤਹਾਨੂੰ।
ਹੂੰ ਫੇਰ ਮੈਂ ਸ਼ਛੇਤੀ ਚਲਾ ਨਹੀਂ ਫੇਰ ਮੈਂ ਛੇਤੀ ਚਲਾ ਕੇ ਅਪਣੀ ਭੈਣ ਕੋਲ ਚਲੀ ਗਈ ਸੀ।
ਅੱਛਾ ਫੇਰ ਪੈਨੂੰ ਦੱਸ-
ਚਲੋ ਮੈਂ ਤੁਹਾਨੂੰ ਬਾਅਦ ਚ ਕਰਦੀ ਆ ਬਾਅਦ ਚ ਕਰਦੀ ਹਾਂ।
ਹਾਂਜੀ ਚਲੋ ਕੋਈ ਨੀ, ਹਾਂਜੀ ਓਕੇ। ਬਾਏ।